ਹੈਲੋ ਜੀ ਸਤਿ ਸ੍ਰੀ ਅਕਾਲ ਕਿ ਹੋ ਜੀ ਤੁ
ਬਸ ਮੈਂ ਵੀ ਵਧੀਆ ਜੀ, ਹੋਰ ਕੀ ਚੱਲਦਾ ਅੱਜ-ਕੱਲ?
ਬਸ ਜੀ ਕੁਛ ਨਹੀਂ ਤਾਂ ਸੋਸ਼ਲ ਮੀਡੀਆ ਯੂਜ ਕਰ ਰਹੇ। ੍ਰੋਲਿੰਗੋਲਿੰਗ
ਸਕ੍ਰੋਲਿੰਗ, ਅੱਛਾ ਜੀ! ਸੋਸ਼ਲ ਮੀਡੀਆ। ਬੜਾ ਚੱਲਣ ਚੱਲ ਪਿਆ ਹਨਾਂ, ਸੋਸ਼ਲ ਮੀਡੀਆ ਦਾ, ਬਾਕੀ ਰਹਿ ਨੀ ਪਾ ਰਿਹਾ ਇਤੇ ਬਿਨਾਂ।
ਹਾਂਜੀ-ਹਾਂਜੀ।
ਨਸ ਕਾਫ਼ੀ ਜ਼ਿਆਦਾ ਹੁੰਦਾ ਜਾ ਰਿਹਾ ਜਿੰਨਾ ਵੀ ਯੂਥ ਹੈ ਮੈਂ ਦੇਖ ਰਿਹਾ, ਕਾਫੀ ਜ਼ਿਆਦਾ। ਕਿੱਥੇ ਵੀ ਜਾਂਦੇ ਨੇ ਤੇ ਫੋਨ 'ਚ ਹੀ ਲੱਗੇ ਰਹਿੰਦੇ ਸੋਸ਼ਲ ਮੀਡੀਆ, ਇੰਨਾ ਇੰਗੇਜਿੰਗ ਹੋ ਗਿਆ ਕਿ ਲੋਕਾਂ ਨੂੰ ਹੋਰ ਕੋਈ ਚੀਜ਼ ਇੰਟਰਸਟਿੰਗ ਲੱਗ ਈ ਨੀ ਰਈ।
ਮੈਂ ਅਸੀਂ ਆਪ ਕਦੇ ਸਕਰੋਲ-ਸਕਰੂਲ ਕਰ ਲਈਦਾ ਨਾ ਸੋਸ਼ਲ ਮੀਡੀਆ ਦੇ ਥਰੂ। ਤੇ ਏਦਾਂ ਲੱਗਦਾ ਹੈ ਕਿ ਪਤਾ ਹੀ ਨਹੀਂ ਲੱਗਿਆ ਕਿ ਇੱਕ- ਦੋ ਘੰਟੇ ਕਿੱਥੇ ਚਲੇ ਜਾਂਦੇ ਨੇ? ਫੇਰ ਏਦਾਂ ਲੱਗਦਾ ਹੈ ਕਿ ਯਾਰ ਪਤਾ ਕਿਉਂ ਨਹੀ ਚੱਲਿਆ ਟਾਈਮ ਦਾ ਕੀ ਹੋਇਆ।
ਨਾਲੇ ਮੇਨ ਚੀਜ਼ ਇਹ ਕਿ ਨਾ ਸੋਸ਼ਲ ਮੀਡੀਆ ਜਿਹੜਾ ਹੈਗਾ। ਉਹ ਦਿਮਾਗ ਦੇ ਅੰਦਰ ਜਿਹੜਾ, ਇੱਕ ਤਰ੍ਹਾਂ ਨਾਲ ਡੋਪਾਂ ਵੀ ਰਿਲੀਜ਼ ਕਰ ਦਿੰਦਾ। ਤੇ ਡੋਪ ਬਿੰਨ ਜਦੋਂ ਕਿੱਕ ਮਿਲਦਾ ਹੈ ਨਾ ਸਾਨੂੰ। ਸਾਨੂੰ ਹੋਰ ਇੰਟਰਸਟ ਆਉਣ ਲੱਗ ਜਾਂਦਾ ਉਸ ਚੀਜ਼ ਦੇ ਅੰਦਰ। ਤੇ ਫਿਰ ਉਹ ਇੰਟਰਸਟ ਹੈ ਜਿਹੜਾ। ਉਹ ਪਤਾ ਨੀ ਲੱਗਣ ਦਿੰਦਾ ਕਿ ਅੱਗੇ ਕੀ ਚੀਜ਼ ਬਣ ਗਈਏ ਫਿਰ। ਕੀ ਹੋ ਰਿਹਾ ਕੀ ਨਹੀਂ ਉਹ ਫਿਰ ਪਤਾ ਨਹੀਂ ਲੱਗਦਾ ਸਾਨੂੰ। ਸੈਂਸਿਸ ਸਾਡੇ ਦਿਮਾਗ ਉਹਦੇ ਅੰਦਰ ਹੀ ਲੱਗਿਆ ਰਹਿੰਦਾ।
ਹਾਂਜੀ। ਦੇਖੋ ਜੀ, ਸੋਸ਼ਲ ਮੀਡੀਆ ਦੇ ਨਾਲ ਦੁਨੀਆਂ ਭਰ ਦੀ ਖ਼ਬਰ। ਪਲ ਭਰ ਵਿੱਚ ਮਿਲ ਜਾਂਦੀ ਹੈ।
ਹਾਂਜੀ-ਹਾਂਜੀ ਉਹ ਵੀ ਫਾਇਦੇ ਵੀ ਹੈਗੇ ਨੇ ਐਸਾ ਨੀ ਹੈਗਾ। ਕਿ ਫਾਇਦੇ ਨੀ ਹੈ। ਫਾਇਦੇ ਵੀ ਆਪਣੇ-ਆਪਣੇ ਹੁੰਦੇ ਨੇ ਹਰ ਸਿੱਕੇ ਦੇ ਦੇਖੋ ਜੀ। ਦੋ ਪਹਿਲੂ ਨੇ ਹਰ ਸਿੱਕੇ ਦੇ ਜੇ ਫ਼ਾਇਦੇ ਵੀ ਹੈ ਤੇ' ਕਿਸੇ ਚੀਜ਼ ਦੇ ਨੁਕਸਾਨ ਵੀ ਉਨੇ ਹੀ ਹੋਣਗੇ।
ਹਾਂਜੀ ਤੇ ਐਜੁਕੇਸ਼ਨ ਜੀ। ਜੋਬ, ਤੇਗਜ਼ਾਮ ਸਬ ਕੁਛ ਲਿਖ ਮਿਲ ਜਾਂਦਾ ਹੈ।
ਹਾਂਜੀ-ਹਾਂਜੀ-ਹਾਂਜੀ ਉਹੀ ਇਨਸਾਨ ਅਪਡੇਟਿਡ ਰਹਿੰਦਾ ਹੈ ਕਿ ਵਰਲਡ ਨਿਊਜ਼ ਕੀ ਕਿਸੇ ਦੂਜੀ ਕੰਟਰੀਜ਼ ਕੀ ਚੱਲ ਰਿਹਾ ਲੋਕ ਆਪਦੇ ਆਪ ਦੇ ਵੀ ਸ਼ੇਅਰ ਉਹ ਇਸ਼ੂ ਸ਼ੇਅਰ ਕਰ ਦਿੰਦੇ ਨੇ ਉਹਦੇ ਉੱਤੇ ਤੇ'ਲੋਕੀ ਜਲਦੀ ਦੇਖ ਲੈਂਦੇ ਨੇ ਹਾਂ ਬਾਈ' ਦੂਸਰੀ ਕੰਟਰੀ ਚਾਹੇ ਦਿੱਕਤ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ। ਵਰਲਡ ਵਿੱਚ ਬਹੁਤ ਅੱਛਾ ਮੀਡੀਆ